ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਦੀਦੀ ਸਤਿ ਸ਼੍ਰੀ ਅਕਾਲ ਠੀਕ ਠਾਕ
ਹਾਂਜੀ ਬਸ ਮੈਂ ਵੀ ਸਵੇਰ ਦੀ ਕਹਿੰਦੀ ਰਾਜਮਾਂ ਚਾਵਲ ਮੈਂ ਪਛੋਂ ਰਾਜਮਾਂ ਲੈ ਕੇ ਆਇਆਗੇ
ਰਾਜਮਾ ਲੈ ਕੇ ਆਏ ਹੋ ਹੁਣ।
ਆਹੋ ਫਿਰ ਰਾਤ ਤੱਕ ਖਤਮ ਹੋਈਦੇ ਸੂੰ ਘਰ ਤੇ ਮੈਂ ਕਿਹਾ ਚਲ ਮੈਂ ਰਾਜਮਹ ਲਿਆਉਦੀ ਕਹਿੰਦੀ ਰਾਜਮਾਂ ਖਾ ਹੁਣ ਭੈਣ ਜੀ ਕਹਿੰਦੀ ਮੈਂ ਸਬਜ਼ੀ ਨਹੀਂ ਖਾਣੀ ਬੇਸਣ ਵਾਲੀ ਰੋਟੀ ਖਾਣੀ ਹੈ ਹੁਣ ਮੈਂ ਕਿਹਾ ਆਟਾ ਗੁੰਦੀ ਆਂ।
ਫੇਰ ਹੁਣ ਵੇਸਣਾ ਦੀ ਬਣਾਓਗੇ
ਹਾਂ
ਤੇ ਇਸ ਟਾਈਮ ਇਹ ਬੇਸਣ ਦੀ ਖਾਏਗੀ ਇਹਨੂੰ ਪਿਆਸ ਨੀ ਲੱਗੇਗੀ ਫੇਰ
ਮੈਂ ਨਮਕ ਹਲਕਾ ਹੀ ਪਾਉਦੀ ਹਾਂ
ਤੇ ਪਿਆਜ ਤੇ ਪਾਓਗੇ ਹਰੀ ਮਿਰਚਾਂ ਪਿਆਜ
ਲੂਣ ਮਿਰਚ ਹਰੀ ਮਿਰਚ ਹਿੰਗ ਥੋੜੀ ਜਿਹੀ
ਅੱਛਾ ਤੇ ਗਰਮ ਮਸਾਲਾ ਵਗੈਰਾ ਵੀ।
ਹਾਂਜੀ, ਹਾਂਜੀ ਸੁੱਕਾ ਧਨੀਆ ਗਰਮ ਮਸਾਲਾ ਹਲਦੀ, ਹਲਦੀ ਥੋੜੀ ਜਿਹੀ।
ਤੇ ਲਸਣ ਲਸਣ ਵੀ।
ਹਮ
ਲਸਣ ਪਉਦੇ ਹੋ, ਲਸਨ ਪਾਂਉਦੇ ਹੋ।
ਹਾਂ ਵੇਸਣ ਹੀ ਪਾਉਂਦੀ ਹ।
ਨਹੀਂ ਨਹੀਂ ਲਸਨ ਲਸਨ
ਲਸਣ ਨੀ ਪਾਉਂਦੀ ਨਾ ਨਾ ਅਦਰਕ ਲਸਣ ਨ ਬਣਦੀ ਉਹਦੇ ਨਾਲ ਤੇ ਪਹਿ ਨਾ ਕਾਲਜ਼ੀ ਪੈਂਦੀ ਗਰਮੀ ਹੈ ਨਾ
ਅੱਛਾ ਅੱਛਾ ਅੱਛਾ ਤੇ ਵੈਸੇ ਸਬਜ਼ੀਆਂ ਵਿੱਚ ਵੀ ਨੀ ਪਾਉਂਦੇ ਤੁਸੀਂ ਲਸਣ ਅਦਰਕ
ਸਬਜ਼ੀਆਂ ਤੇ ਮੈਂ ਪਾਉਂਦੀ ਹਾਂ ਮੈਨੂੰ ਸਬਜ਼ੀਆਂ ਲਸਣ ਤੋਂ ਬਿਨਾਂ ਸਵਾਦ ਨੀ ਲਗਦੀ
ਹੁਣ ਜਿਵੇਂ ਗਰਮੀ ਹੈ ਤਾਂ
ਨਾ ਤਾਂ ਵੀ ਆਪਾਂ ਨੀ ਅਦਰਕ ਬਗੈਰ ਕੋਈ ਸਬਜ਼ੀ ਨੀ ਬਣਾਉਂਦੇ ਸਮ ਸੁੱਕੀ ਸਬਜ਼ੀ ਨਹੀਂ ਬਣਾਉਂਦੇ ਤੇ ਮਾਂ ਨੇ ਰਾਜਮਾਂ ਨੇ ਛੋਲੇ ਨਾਲ ਤੇ ਤਾਂ ਸਾਰੇ ਪਹਦੇ ਨੇ
ਹਾਂ ਤਰੀ ਵਾਲੀ ਸਬਜ਼ੀ ਵਿੱਚ ਤੇ ਪੈਂਦਾ ਈ ਏ
ਹਾਂ ਫਿਰ ਉਹਨੇ ਆਪਣਾ ਸਬਜੀ ਨਹੀਂ ਸਵਾਦ ਬਣਦੀ।
ਹਾਂਜੀ ਹਾਂ ਅਦਰਕ ਲਸਣ ਤੋਂ ਬਿਨਾਂ ਸੁਵਾਦੀ ਨਹੀਂ ਬਣਦੀ ਹੈਗੀ
ਪੰਜਾਬੀਆਂ ਦਾ ਤੁਹਾਨੂੰ ਪਤਾ। ਲਸਣ ਅਦਰਕ ਤਾਂ ਬਹੁਤ ਖਾਂਦੇ ਨੇ।
ਤੁਸੀਂ ਤੇ ਵੈਸੇ ਉਹਦੇ ਵਿੱਚ ਕੜੀ ਵਿੱਚ ਵੀ ਪਾਉਦੇ ਹੋ ਹਨਾ।
ਹੈਂ ਮੈ ਕੜੀ ਚ ਵੀ ਪਾਦੀ ਹ। ਫਿਰ ਵਾਈ ਵਾਦੀ ਨੀ ਕਰਦੀ ਨਾ।
ਤੁਹਾਡੀ ਕੜੀ ਤਾਹੀ ਤੇ ਇੰਨੀ ਸਵਾਦ ਹੁੰਦੀ।
ਹਾਂ ਨਹੀਂ ਵਾਹੀ ਬਾਦੀ ਨੀ ਕਰਦੀ ਉਹ ਤੇ ਫੇਿਰ।
ਉਹ ਨਾ ਚਲਾਈ ਵਿੱਚ ਪਤਾ ਕੀ ਪਾਦੇ ਜੇ ਸਾਡੇ ਉੱਥੇ ਪੰਜਾਬ ਵਿੱਚ ਤਾਨਦਲਾ।
ਹਾਂਜੀ, ਹਾਂਜੀ।
ਆਪਾਂ ਚਲਾਈ ਦ ਸਾਗ ਦੀ ਗੱਲ ਨੀ ਕਰਦੇ ਆਸ ਪਰਸੋਂ। ਚੁਲਾਈ ਤੇ ਸਾਗ ਨੀ ਸਾਗ ਦੀ ਗੱਲ ਨੀ ਕਰਦੇ ਪਿਆ।
ਚਲਾਈ ਤੇ ਸਾਗ ਆਇਆ ਨੀ ਭਾਈ ਕੋਈ ਸਬਜ਼ੀ ਵਾਲਾ ਮੈਂ ਤੇ ਦੇਖ ਰਹੀ ਸਾਂ। ਉਹ ਕਹਿੰਦੇ ਸਰ ਪਿਆਜ ਨੂੰ ਤੜਕਾ ਲਾ ਕੇ ਨਾ ਕਾਫੀ ਸਾਰੇ ਪਿਆਜ ਨੂੰ। ਉਹਦੇ ਚ ਹਲਦੀ ਲੂਣ ਮਿਰਚ ਪਾ ਕੇ ਫੇਰ ਉਹ ਸਾਗ ਕੱਟਿਆ ਵੀ। ਵਿਚ ਪਾ ਦੋ ਨੂੰ ਚੰਗੀ ਤਰ੍ਹਾਂ ਭੁੰਨੋ।
ਹਾਂ ਨਹੀਂ ਸੀਟੀ ਨਹੀਂ ਦਵਣੀਆਂ ਹੁੰਦੀਆ ਜਿਵੇਂ ਆਪਾਂ ਸਰੋ ਦੇ ਸਾਗ ਨੂੰ ਤਾਂ ਸਟੀਆਂ ਦਵਾਉਨੇ ਹਾਂ।
ਨਹੀਂ ਭੈਣ ਜੀ ਸੀਟੀਆ ਨੀ ਇਹ ਤੇ ਕੜਾਹੀ ਚ ਬਣਦਾ।
ਤੇ ਇੰਨੀ ਜਲਦੀ ਗੱਲ ਜਾਂਦੀ ਇਹ।
ਹਾਂ-ਹਾਂ ਚਲਾਈ ਤਾਂ ਨਰਮ ਹੁੰਦੀ ਹੈ ਨਾ।
ਅੱਛਾ, ਅੱਛਾ ਇਹਨੂ ਸੀਟੀ ਨੀ ਦਵਾਉਣੀ ਪੈਂਦੀ।
ਨਾ-ਨਾ, ਨਾ-ਨਾ ਇਹ ਤਾਂ ਕੜਾਈ ਚ ਵੈਸੇ ਹੀ ਭੁੰਨ ਕੇ ਬੰਨਦਾ।
ਅੱਛਾ ਠੀਕ ਹੈ, ਠੀਕ ਹੈ।
ਹਾਂਜੀ-ਹਾਂਜੀ। ਤੇ ਮੈਂ ਉਹ ਮੈਂ ਕਿਹਾ ਸੀ ਦੁਪਹਿਰੀ ਉਹ ਭਾਈ ਕਾਲਾ ਜਿਹਾ ਆਂਦਾ ਸੀ ਉਹ ਸਬਜ਼ੀ ਵਾਲਾ ਆ ਨੀ ਰਿਹਾ। ਉਹ ਗਿਆ ਹੈ ਘੁੰਮਣ ਜਗਨਨਾਥ ਪੁਰੀ।
ਅੱਛਾ ਜੀ।
ਹਾ ਉਹ ਹਿਸਾਬ
ਹਾਂ ਉੱਥੇ ਉਹ ਰਥ ਯਾਤਰਾ ਨੀ ਨਿਕਲਦੀ ਜਗਨਨਾਥਪੁਰੀ।
ਹਾਂ ਉੱਥੇ ਗਿਆ ਹੋਇਆ ਵੇ ਉਹ ਅਜ ਉਹਨੂੰ ਹੋ ਗਏ ਪੰਦਰਾਂ ਦਿਨ ਗਏ ਹੋਏ।
ਅੱਛਾ ਇਹ ਮਤ ਮਤਲਬ ਦੇਖੋ ਤੁਸੀਂ ਸਾਰੇ ਹੀ ਜਾਂਦੇ ਗਰਮੀਆਂ ਵਿੱਚ ਘੁੰਮਣ ਇੱਕ ਅਸੀਂ ਆਸੀ ਬੈਠੇ ਹ ਘਰ।
ਇਹੀ ਨਾ ਤੇ ਕੋਈ ਜਨਾਨੀ ਸੁਹ ਨ ਬਣਾਉਂਦੀਆਂ ਇਕੱਠੀਆਂ ਜਾਂ ਬੰਦਾ ਕਹਿੰਦਾ ਚਲੋ ਟਰੈਵਲ ਕੁੱਝ ਕਰਲੋ ਚਲੋ ਕੱ ਕੱਠੇ ਚਲੀਏ ਕ ਹੀ ਨੀ ਹ ਸੰਗਰੂਰ ਵਾਲੀ ਨੈਨਸ ਦੇਖ ਸਾਰੀਆਂ ਕੱਠੀਆਂ ਜਾਂਦੀਆਂ ਨੇ ਜਿੱ
ਅੱਛਾ ਉਹ ਸਭ ਕੱਠੇ ਜਾਂਦੇ ਨੇ।
ਹਾਂ ਉਹ ਤੇ ਟਰੈਵਲ ਕਰ ਲੈਂਦੀਆਂ ਨੇ ਉਹ ਤੇ ਚੰਡੀਗੜ੍ਹ ਘੁੰਮਣ ਜਾਵਗੇ ਤਾਂ ਵੀ ਕਰ ਲੈਂਦੀਆ ਹੈ।
ਮਜ਼ਾ ਵੀ ਆਉਂਦਾ ਕੱਠੇ ਜਾਣੇ ਵਿੱਚ ਨਾਲੇ ਇਹ ਨੈਨਸੀ ਦਾ ਘਰ ਆਲਾ ਠੀਕ ਹੈਗਾ ਨਾ ਇਹ, ਇਹ ਵੀ ਤੇ ਚੰਗਾ ਤੁਹਾਡਾ ਜਵਾਈ ਵੀ ਤੇ ਇਹ ਆਪ ਗੱਡੀ, ਗੱਡੀ ਵਿੱਚ ਚਾਹੇ ਕੋਈ ਜਾਵੇ ਨਾ ਜਾਵੇ ਇੱਕ ਬੰਦਾ ਨਾ ਲਵੇ ਤੇ ਬੰਦਾ ਆਪੇ ਟੁਰ ਪੈਂਦਾ।
ਹਾ ਨਹੀਂ-ਨਹੀਂ ਇਹ ਤਾਂ ਕੱਠੀਆ ਹੋ ਕੇ ਜਾਂਦੀਆ ਨੇ ਜਨਾਨੀਆ ਆਦਮੀ ਨੂੰ ਨੀ ਪੁੱਛਦੀਆਂ ਇਹ। ਜਨਾਨੀਆ-ਜਨਾਨੀਆਂ ਜਾਂਦੀਆਂ ਨੇ ਕੱਠੀਆ ਹੋ
ਅੱਛਾ ਨਹੀਂ ਠੀ ਕ ਹੈਗਾ ਵਧੀਆ ਫੇਰ ਵੀ ਮਜ਼ਾ ਆਦਾ ਸਾਰੇ ਚਾਰ, ਪੰਜ ਜਣੇ ਦਸ ਜਣੇ ਕੱ ਠੇ ਹੋ ਵੀ ਜਾਣਗੇ।
ਹੁ, ਹਾਂ।
ਪਰ ਤੁਹਾਡੀ ਗਲੀ ਚ ਤੇ ਫਿਰ ਵੀ ਰੌਣਕ ਹੈਗੀ ਇਹ ਸਾਰੇਕੱਠੀ ਜਿਹੜੀਆ ਐ ਤੁਹਾਡੀਆਂ ਸਾਹਮਣੇ ਹੈਗੀਆ
ਤੇ ਏਹ ਨੀ ਕੋਈ ਜਾਂਦੀਆ। ਕੋਈ ਨੀ ਸਲਾਹ ਬਣਾਉਂਦੀਆਂ ਕਿਸੇ ਨਾਲ ਹੈ ਬਸ ਇੱਕ ਜਿਹੜਾ ਇਹ ਸੰਤਪੁਰੇ ਗੁਰਦਆਰੇ ਚਲੇ ਜਾਂਦੀ ਹੈ ਜ ਹੁਣ। ਅੱਗੇ ਬਰਸੀ ਆ ਰਹੀ ਹੈ ਇੱਥੇ ਅਸੀਂ ਚਲੇ ਜਾਂਦੇ ਹ ਤਿੰਨ ਦੋ, ਤਿੰਨ ਕੱਠੀਆਂ ਹੋ ਕੇ।
ਅੱਛਾ ਤੇ ਉਝ ਇਹ ਘੁੰਮਣ ਕਾਮਣ ਕੋੌਣੀ ਜਾਂਦੀ ਹੈਗੀ।
ਹਾਂ ਨਾ ਉਹ ਘੁੰਮਣੇ ਘੁੰਮਣੇ ਆਪਣੇ ਘਰਾਂ ਚ ਆਪਣੀ ਫੈਮਲੀ ਨਾਲ ਜਾਂਦੇ ਨੇ।
ਅੱਛਾ ਠੀਕ ਹੈ ਦੇਖਿਆ ਹੁਣ ਨਾ ਇਹ ਟਰੈਂਡ ਹੀ ਆ ਗਿਆ ਵੀ ਆਪਣੀ ਕਾਰ ਹੈਗੀ ਤੇ ਆਪਣੀ ਕਾਰ ਵਿੱਚ ਆਪਣਾ-ਆਪਣਾ ਨਿਕਲੋ ਤੇ ਆਪਣਾ ਘੁੰਮ ਕੇ ਘਰ ਆ ਜਾਓ, ਹੁਣ ਕੌਣ ਕਿਸੇ ਨੂੰ ਪੁੱਛਦਾ ਜੇ। ਉਹ ਇਹ ਨੈਨਸੀ ਦਾ ਗਾਉ ਹੈ, ਜਿੱਥੇ ਨੈਨਸੀ ਰਹਿੰਦੀ ਹੈ ਉੱਥੇ ਗਾਉ ਏ।
ਹੈ
ਗਾਉ ਦਾ ਏਰੀਆ ਜਿੱਥੇ ਨੈਨਸੀ ਰਹਿੰਦੀ ਹੈ।
ਨਹੀਂ-ਨਹੀਂ ਸ ਸ਼ਹਿਰ ਏਦਾ ਤੇ।
ਮੈਂ ਕਿਹਾ ਵੀਈ ਗਾਉ ਵਿੱਚ ਤੇ ਫੇਰ ਲੋਕੀ ਇਕੱਠੇ ਹੋ ਜਾਂਦੇ ਵੀ
ਨਹੀਂ-ਨਹੀਂ ਸ਼ਹਿਰ ਏ ਇਹਨਾਂ ਦਾ ਬਰਨਾਲਾ ਰੋਡ ਤੇ ਘਰ ਏ। ਹਮ ਬਰਨਾਲਾ ਰੋਡ ਤੇ ਬਠਿੰਡੇ ਜਾਂਦੇ ਬਠਿੰਡੇ ਜਾਂਦਾ ਵੇ ਹਾਈਵੇ।
ਅੱਛਾ ਨਹੀਂ-ਨਹੀਂ ਮੈਂ ਕਹਿੰਦੀ ਪੀ ਸੀ ਇਹਦਾ ਅੜੋਸ-ਪੜੋਸ
ਨਹੀਂ-ਨਹੀਂ ਅੱਛੇ ਨੇ ਸਾਰੇ - ਤੇ ਬਹੁਤ ਹੀ ਮੇਰੇ ਨਾਲ ਇੰਨਾ ਵਰਤਦੇ ਨੇ ਮੈਨੂੰ ਹੁਣ ਫੋਨ ਕਰਦੀ ਆਂਟੀ ਤੁਸੀਂ ਨਾਲ ਕਿਉਂ ਨੀ ਆਏ ਨੈਂਸੀ ਦੇ ਮੈਂ ਕਿਹਾ ਨਹੀ, ਮੈਂ ਬਾਅਦ ਚ ਆਵਾਂਗੀ ਗਰਮੀ ਹੈ
ਤੁਸੀ ਜਾਣਾ ਏ-
ਨਹੀਂ ਨਹੀਂ, ਹਲੇ ਮੈਂ ਨਹੀਂ ਜਾਂਦੀ।
ਉਹੀ ਨਾ, ਗਰਮੀ ਵਿੱਚ ਕਿੱਥੇ ਨਿਕਲਿਆ ਜਾਂਦਾ ਹੈ
ਹਮ ਹਮ
ਬਾਹਰ ਦੂਜੇ ਦੇ ਘਰ ਜਾ ਕੇ ਰਹਿਣਾ ਪਤਾ ਕੀ ਆ, ਆਪਣੇ ਘਰ ਤੁਸੀਂ ਦੇਖੋ ਜਿਵੇਂ ਮਰਜੀ ਪਾ ਕੇ ਬਹਿ ਜਾਓ ਘਸੇ ਪੀਟੇ ਕੱਪੜੇ ਹਨਾ, ਵਧੀਆ ਤੇ ਪਾਏ ਪਾ ਕੇ ਨਹੀਂ ਬੈਠਿਆ ਜਾਂਦਾ ਹੁਣ ਐਵੇਂ ਦੇ ਪਾਏ ਜਾਂਦੇ ਨੇ
ਹਮ
ਬਾਹਰ ਜਾ ਕੇ ਫ਼ਿਰ ਤੁਹਾਨੂੰ ਪਤਾ ਕੱਪੜਾ ਤੇ ਵਧੀਆ ਹੀ ਪਾਉਣਾ ਪੈਂਦਾ, ਚਾਹ ਜਥੇ ਮਰਜ਼ੀ
ਹਾਂਜੀ ਹਾਂਜੀ
ਮੇਨ ਪ੍ਰੋਬਲਮ ਤੇ ਇਹੀ ਹੈਗੀ ਹੈ ਮੈਨੂੰ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਜੇ ਬਈ ਬਾਹਰ ਨਿਕਲ ਕੇ ਕੱਪੜਾ ਵਧੀਆ ਪਾਉਣਾ ਪੈਂਦਾ
ਹਮ ਮੈਂ ਤੁਹਾਨੂੰ ਦੱਸਾਂ ਮੈਂ ਨਾਹਾ ਕੇ ਦਿਹਾੜੀ ਰੋਟੀ ਬਣਾਉਾਨਣੀ ਆ ਨਾ ਜਿਸ ਵੇਲੇ, ਮੈਂ ਤੇ ਲਾ ਕੇ ਕਮੀਜ, ਟੀ ਸ਼ਰਟ ਖੁੱਲੀ ਪਾ ਲੈਂਦੀ ਆ ਮੈਨੂੰ ਇੰਨਾ ਮਜ਼ਾ ਆਉਂਦਾ।
ਤੁਹਾਨੂੰ ਟੀ ਸ਼ਰਟ ਚ ਗਰਮੀ ਨੀ ਲੱਗਦੀ ਹੈਗੀ।
ਨਾ ਨਾ ਟੀ ਸ਼ਰਟ ਚ ਕਿਉਂ ਗਰਮੀ ਲੱਗੇਗੀ, ਖੁੱਲੀ ਟੀ ਸ਼ਰਟਾਂ ਨੇ ਮੈਂ ਤੇ ਫੇਰ ਸ਼ਾਮੀ ਨਿਕਲਣੀ ਆ ਫੇਰ ਕਮੀਜ਼ ਪਾਉਣੀ ਆ ਸਲਵਾਰ ਤੇ ਪਾਈ ਰੱਖਣੀ ਆ।
ਅੱਛਾ ਟੀ ਸ਼ਰਟ ਨਾਲ ਤੁਸੀਂ ਪਲਾਜ਼ੋ ਨਹੀਂ ਪਾ ਉਹ ਨਹੀਂ ਪਾਉਂਦੇ ਲੋਅਰ ਨਹੀਂ ਪਾਉਂਦੇ ਫਿਰ
ਹੈਂ, ਨਾ ਮੈਂ ਲੋਰ ਨ ਕਦੀ ਪਾਇਆ ਮੈਂ ਤੇ ਸਲਵਾਰਾਂ ਵੀ ਨਾਲ ਲਾਈਆਂ ਹੋਈਆਂ ਨੇ ਉਹਨਾਂ ਦੀ
ਤੇ ਰਾਤੀ ਸੌਣ ਲੱਗਿਆ ਵੀ, ਸੌਣ ਲੱਗਿਆ ਵੀ ਨੀ ਲੋਰ ਪਾਂਦੇ
ਟੀ ਸ਼ਰਟ ਸਲਵਾਰ
ਅੱਛਾ ਸਲਵਾਰ ਪਾ ਕੇ ਹੀ ਸੌਦੇ ਹੋ ਤੁਹਾਨੂੰ ਆਦਤ ਹੀ ਹੋਣੀ ਨਾ
ਨਾ ਨਾ ਮੈਂ ਕਦੀ ਲੋਵਰ ਨੀ ਪਾ ਕੇ ਸੁੱਤੀ, ਨਾ ਮੈਂ ਕਦੀ ਪਾਇਆ ਵੇ ਮੈਂ ਕਦੇ ਨੀ ਲੋਵਰ ਪਾਇਆ-
ਨਾ ਸਰਦੀ ਨਾ ਗਰਮੀ ਤੁਹਾਡੀ ਆ,
ਮੈਂ ਸਰਦੀ ਚ ਵੀ ਟੀ ਸ਼ਰਟ ਪਾ ਕੇ ਸੌਦੀ ਹਾਂ ਤੇ ਗਰਮੀ ਚ ਵੀ ਟੀ ਸ਼ਰਟ ਪਾ ਕੇ ਸੌਦੀ ਹਾਂ
ਹਾਂ ਬਸ ਫੇਰ ਉ ਹੀ, ਤੁਹਾਨੂੰ ਸਲਵਾਰ ਪਾਉਣ ਦੀ ਆਦਤ ਬਨੀ ਏ ਨਾ ਮੈਂ ਮੇਰੇ ਕੋਲੋਂ ਨਹੀਂ ਸੋਇਆ ਜਾਂਦਾ ਮੈਂ ਤੇ ਪਲਾਜ਼ੋ ਪਾ ਕੇ ਸੋਦੀ ਹਾਂ, ਉਹਦੇ ਚ ਗਰਮੀ ਲੱਗਦੀ ਫੇਿਰ
ਹਾਂਜੀ ਹਾਂਜੀ। ਤੇ ਤੁਸੀਂ ਦਮ ਦਮਾ ਸਾਹਿਬ ਗਏ ਹੋਏ ਹੋ
ਦਮਦਮਾ ਸਾਹਿਬ, ਕਿੱਥੇ ਹੈ ਏਹ?
ਬਠਿੰਡੇ ਤੋਂ ਅੱਗੇ,
ਉੱਧਰ ਨਹੀਂ-ਨਹੀਂ-ਨਹੀਂ, ਨਹੀਂ ਮੈਂ ਨਹੀਂੀ ਗਈ ਹੋਈ ਉੱਧਰ,
ਤੁਸੀਂ, ਤੁਸੀਂ ਹੁਣ ਪੰਜਾਬ ਉਹ ਉਸ ਗੁਰਦੁਆਰੇ ਵੀ ਹੋਕੇ ਹੋ, ਗੁਰਦੁਆਰਾ ਐਏਡਾ ਵਧੀਆ ਵ ਜਿੱਥੇ ਚਾਲੀ ਮੁਕਤੇ ਨੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਚਾਲੀ ਮੁਕਤੇ
ਚਾਲੀ ਮੁਕਤਿਆਂ ਹੱਟੀਆਂ ਜ
ਹਾਂ, ਹਾਂ, ਹਾਂ, ਹਾਂ, ਹਾਂ, ਉੱਥੇ ਉਹ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਵੇ ਬਹੁਤ ਵਧੀਆ ਗੁਰਦੁਆਰਾ, ਮੈਂ ਤੇ ਤਿੰਨ ਚਾਰ ਵਾਰੀ ਵੈਸੇ ਹੋਵ ਹੀ ਹਾਂ ਦਮਦਮਾ ਸਹਿਬ ਕਿਉਂਕਿ ਸੰਗਰੂਰ ਤੋਂ ਨੇੜੇ ਪੈ ਜਾਂਦਾ, ਦੋ ਢਾਈ ਘੰਟੇ ਦਾ ਰਸਤਾ ਹੈ ਸਾਰਾ
ਤੇ ਤੁਸੀਂ ਕਿਹਦੇ ਵਿੱਚ ਜਾਂਦੇ ਹੋ।
ਮੈਂ ਗੱਡੀ ਚ ਹੀ ਜਾਈਦਾ, ਨੈਂਸੀ ਨੂੰ ਕਹਿੰਦੀ ਚੱਲ ਨੈਂਸੀ ਦਮਦਮਾ ਸਾਬ ਹੀ ਹੋ ਆਇਐ। ਫੇਰ ਚਲੇ ਜਾਂਦੇ ਹਾ, ਸਵੇਰੇ ਜਾ ਕੇ ਸ਼ਾਮੀ ਵਾਪਸ ਆ ਜਾਂਦੇ ਹਾਂ।
ਹਾਂ ਫੇਿਰ ਗੱਡੀ ਵਿੱਚ ਤੇ, ਚਲੋ ਆਪਣੇ ਵਿੱਚ ਚਲਾ ਜਾਂਦਾ ਬੰਦਾ
ਵੀ ਗੁਰਦੁਆਰਾ ਬਹੁਤ ਵਧੀਆ ਬਣਿਆ ਤੇ
ਵੱਡਾ ਸਾਰਾ।
ਹਾਂ ਬਹੁਤ ਵੱਡਾ ਗੁਰਦੁਆਰਾ ਹੈ ਉੱਥੇ ਜਿਸ ਤਰ੍ਹਾਂ ਬੱਚੇ ਪੜ੍ਹਨ ਲਿਖਣ ਜਿਹੜੇ ਪੜ੍ਹ ਨੀ ਸਕਦੇ ਕੁੱਝ ਨਹੀਂ ਉੱਥੇ ਰੇ ਰੇਤਾੱਛੇ ਰੇਤੇ ਚ ਨਾ ਪੂਰਾ ੜਾ ਆਇਆ ਕੱਖਾ ਗਗਾਾ ਪੂਰਾ ਪੈਂਤੀ ਅੱਖਰ ਲਿਖਣਾ ਪੈਂਦਾ। ਮੈਂ ਕਿੰਨੀ ਨੂੰ ਦੋ ਤਿੰਨ ਵਾਰੀ ਲਿਖਵਾ ਕੇ ਆਈ ਹ ਹੱਥ ਪਕੜ ਕੇ
ਹਾਂਜੀ,
ਹਾਂ ਫੇਰ ਉੱਥੇ ਜਿਹਨੂੰ ਕਿ ਲਕਵਾ ਮਾਰ ਜਾਂਦਾ ਮੂੰਹ ਤੇ ਉੱਥੇ ਇੱਕ ਸ਼ੀਸ਼ਾ ਪਿਆ ਹੋਇਆ ਵ
ਉਹ ਦਮਦਮਾ ਸਾਬ ਏਮੈਂ ਸੁਣਿਆ ਹੋਇਆ ਫੋਨ ਵਿੱਚ ਰੀਲਾ ਆਉਂਦੀਆਂ ਨ ਬਈ ਜਿਹਨੂੰ ਕੋਈ ਇਹ ਪ੍ਰੋਬਲਮ ਆਉਂਦੀ ਹੈ ਉਹ ਉੱਥੇ ਜਾ ਸਕਦਾ ਹੈ।
ਹਾਂ ਦਮਦਮਾ ਸਾਬ ਆ ਉਹ
ਤੇ ਅੱਛਾ ਉਸ ਸ਼ੀਸ਼ੇ ਵਿੱਚ ਤੁ ਦੇਖਲੋ ਤੇ ਫੇਰ ਉਹ ਠੀਕ ਹੋ ਜਾਂਦਾ ਹੈ। ਤੇ ਐਵੇਂ ਮਤਲਬ ਲੋਕੀ ਜਾਂਦੇ ਨੇ ਉੱਥੇ
ਬੋਤ ਜਾਂਦੇ ਨੇ ਮੇਰੀ ਕਿੰਨੀ ਦਾ ਹੱਥ ਕਿੱਥੇ ਚੱਲਦੇ ਸਨ ਮੈਂ ਤਿੰਨ ਵਾਰੀਆਂ ਨੂੰ ਪੈਂਤੀ, ਪੱਖਰ ਲਿਖਵਾਇਆ ਤੇ, ਇਹ ਤੇ ਤਾਂ ਹੱਥ ਚੱਲੇ ਸਨ।
ਕਿਓਂ ਏਨੂੰ ਕੀ ਹੁੰਦਾ ਏ
ਇਹ ਹੱਥ ਨਾਲ ਚਲਾ ਨਹੀਂ ਪਾਉਂਦੀ ਸੀ ਹੱਥ ਜ਼ਿਆਦਾ। ਹਾਂ ਮੈਂ ਤੇ ਤੁਸੀਂ ਲੱਗਦਾ ਅੰਬਰਸਰ ਨੀ ਲੈ ਕੇ ਗਈਆਂ ਅੱਛਾ। ਤੁਸੀਂ ਇੱਕ ਵਾਰੀ ਅਸੀਂ ਚੱਲੀਏ ਇੱਥੇ ਕਿਥੇ ਅਹ ਉੱਥੇ ਇਸ਼ਨਾਨ ਕਰਕੇ ਆਈਏ ਤਵਰ ਦੇ ਤਵਾਰ, ਪੰਜੋ ਖੜਾ ਸਾਹਿਬ ਉੱਥੇ ਹੋ ਆਏ ਓ ਤੁਸੀਂ
ਹਾਂ ਮੈਂ ਗਈ ਹੋਈ ਹਾਂ ਉੱਥੇ ਮੈਂ ਗਈ ਹੋਈ ਹਾਂ। ਪੰਜੋਖੜਾ ਸਾਬ ਤੇ ਮੈਂ ਗਈ ਹੋਈਆਂ ਕਿਉਂਕਿ ਮੈਂ ਅੰਬਾਲੇ ਜਾਂਦੀ ਹਾਂ ਨਾ ਤੇ ਉਥ ਅੰਬਾਲੇ ਨੇੜੇ ਤੇ ਹੈਗਾ ਮੇਰੀ ਭਾਣ ਜੀ ਤੇ ਐਕਟਿਵਾ ਤੇ ਬਿਠਾ ਕੇ ਲੈ ਜਾਂਦੀ ਮੈਨੂੰ,
ਪੰਜ, ਪੰਜ ਇਤਵਾਰ ਕਹਿੰਦੇ ਇਹਨੂੰ ਇਸ਼ਨਾਨ ਕਰਵਾਓ। ਮੈਨੂੰ ਬਹੀਆਂ ਬੜੇ ਲੋਕਾਂ ਨੇ ਆਖਿਆ।
ਅਰੇ ਤੁਸੀਂ ਵੀਡੀਓ ਨੀ ਨਾ ਦੇਖਦੇ ਹੈਗੇ। ਇੱਕ ਨਾ ਬੱਚਾ ਬਿਲਕੁਲ ਗੂੰਗਾ ਹੈਗਾ ਹੈ, ਬਿਲਕੁਲ ਗੂੰਗਾ ਉਹਨੂੰ ਉੱਥੇ ਜਾ ਕੇ ਇਸ਼ਨਾਨ ਕਰਾਇਆ ਨਾ ਤੇ ਉਹਦੀ ਆਵਾਜ਼ ਆ ਗਈ ਜੇ,
ਹਾਂ, ਤਾਂਹੀ ਮੈਂ ਕਹਿ ਰਹੀ ਐ, ਮੈਂ ਕਿਹਾ ਚੱਲ ਮੇਰਾ ਕੋਈ ਸਾਥ ਹੋਵੇ ਨਾ ਇੱਕ ਵਾਰੀ ਸਾਥ ਹੋ ਜਾਵੇ ਨਾ, ਫੇਰ ਤੇ ਬੰਦਾ ਮੈਂ ਕੱਲੀ ਚੱਲੀ ਜਾਵਾਂ ਤੇ ਸਾਥ ਹੀ ਨਹੀਂ ਹੈ ਮੇਰਾ।
ਮੇਰੀ ਗੱਲ ਸੁਨੋ ਤੁਸੀ ਜਾਣਾ, ਜਦੋ ਜਾਣਾ ਏ ਮੈਨੂੰ ਦੱਸ ਦੇਨਾ ਮੇਰੀ ਭਾਨਜੀ ਅੰਬਾਲੇ ਈ ਹੇਗੀ ਜੇ। ਤੁਹਾਨੂੰ ਐਕਟੀਵਾ ਤੇ ਲੈ ਜਾਏਗੀ।
ਨਹੀਂ ਫ਼ੇਰ ਕਿੰਨੀ ਵੀ ਤਾਂ ਹੋਏਗੀ ਨਾ, ਇਹਨੂੰ ਲੈ ਕੇ ਜਾਣਾ ਮੈਂ
ਹਾਂ ਫਿਰ ਤੁਸੀ ਫਿਰ ਫਿਰ ਤੇ ਆਟੋ ਕਰਨਾ ਪੈਣਾ ਤਾਨੂੰ।
ਹਾਂ ਏਨੂੰ ਇਸ਼ਨਾਨ ਤੇ, ਏਨੂੰ ਇਸ਼ਨਾਨ ਕਰਵਾਨਾ ਮੈਂ ਤੇ
ਆਟੋ ਕਰਕੇ ਜਾਓਗੇ ਫੇਰ ਉੱਥੋਂ ਤੇ ਅੰਬਾਲੇ ਅੰਬਾਲੇ ਉਤਰਦੇ ਹੋ ਨਾ ਕੈਂਟ? ਓਥੋਂ ਫੇਰ ਆਟੋ ਕਰਨਾ ਪੈਣਾ ਆਪਾਂ ਨੂੰ ਸਪੈਸ਼ਲ ਫੇਰ ਆਟੋ ਜਾਏਗਾ ਫੇਰ ਓਨੇ
ਠੀਕ ਐ ਚਲੋ ਦੇਖਨੀ ਆ ਮੈਂ ਵੀ ਇਹਨੂੰ ਲੈ ਕੇ ਜਾਣਾ ਐ।
ਪੰਦਰਾਂ ਕੁ ਮਿੰਟ ਦਾ ਰਸਤਾ ਹੈਗਾ ਤੇ ਤੁਸੀ ਸੁੱਖੀ ਸੁਖਨਾ ਸੁ ਠੀਕ ਐ ਵੈਸੇ ਤਾਡੇ ਮਨ ਚ ਆਂਦਾ ਪੇਆ।
ਨਈ ਨਈ, ਮੈਨੂੰ ਕਈਆਂ ਨੇ ਆਖਿਐ ਵੀ ਇਹਨੂੰ ਲੈ ਕੇ ਜਾਓ ਪੰਜੋਖੜਾ ਸਾਬ।
ਹਾਂ ਓਹ ਤੇ ਵੈਸੇ ਜਾ ਕੇ ਕਹਿੰਦੇ ਨ ਛੇਵੀ ਪਾਤਸ਼ਾਈ ਦਾ ਏ ਮੇਰੇ ਖਿਆਲ ਸੇ ਹਨਾ ਗੁਰੂਦੁਆਰਾ।
ਚੱਲ ਮੈਂ ਕਰਵਾਈ ਦੇਣੀ, ਜਦ ਕਹਿ ਹੀ ਰਹੇ ਨੇ, ਤੇ
ਆ ਕੀ ਪਤਾ ਕਿੱਥੋਂ ਖੈਰ ਪੈ ਜਾਨੀ ਐ। ਹਾਂ ਇੱਕ ਵਰੀ, ਦੇਖ ਲੋ ਜਾਣਾ ਤੇ ਚੱਲ ਪੋ ਚੱਲ ਪੋ ਜਦੋਂ ਜੌ ਕਹਿੰਦੇ ਓ ਤਾਂ ਚੱਲ ਪਾਂਗੇ।
ਇੱਕ ਵਾਰੀ ਮੇਰੇ ਨਾਲ ਚੱਲ ਪੋ ਨਾ, ਫਿਰ ਤੇ ਬੰਦਾ ਮੈਂ ਤੇ ਕਹਿੰਦੀ ਆ ਆਪ ਫਿਰ ਤਾਂ ਮੈਂ ਚਲੀ ਜਾਵਾਂਗੀ।
ਫਿਰ ਇਹ ਥੋੜੀ ਜੀ ਗਰਮੀ ਘਟਨ ਦੋ। ਗਰਮੀ ਘੱਟਨ ਦੌ ਥੋੜ੍ਹੀ ਜੀ ਫਿਰ ਚੱਲ ਜਾਂਨੇ ਆ ਜਾਏ ਆਨੇ ਹਾਂ ਲਗਾਏ ਆਨੇ ਆ ਚੱਕਰ।
ਹਾਂ, ਹਾਂਜੀ ਕੀ ਕੈਰਏ?
ਮੈਂ ਕਿਆ ਐ ਮੀਨਾ ਨਿਕਲ ਲੈਣ ਦੋ ਅਗਸਤ ਦਾ, ਫੇਰ ਉਸ ਤੋਂ ਬਾਅਦ ਚ ਜਾ ਜਾਂਦੇ ਹਾਂ ਸਤੰਬਰ ਵਿੱਚ ਤੇ ਥੋੜਾ ਠੀਕ ਹੋ ਜਾਏਗਾ ਮੌਸਮ। ਹੈਨਾ ਫਿਰ ਜਾ ਯਾਵਾਂਗੇ ਹਜੇ ਰੁਕ ਜਾਔ ਐ ਮੀਨਾ।
ਹਾਂ ਐ ਮਹੀਨਾ ਨੀ, ਥੋੜੀਆਂ ਬਰਸਾਤਾਂ ਖ਼ਤਮ ਹੋ ਜਾ ਨਾ।
ਹਾਂਜੀ ਹਾਂ ਫੇਰ ਉਸ ਤੋਂ ਬਾਅਦ ਚ ਦੇਖ ਲਾਂਗੇ। ਠੀਕ ਏ ਜਾਏ ਆਵਾਂਗੇ- ਜਾਏ ਆਵਾਂਗੇ ਇੱਕ ਵਾਰੀ ਤੋਂ ਤੁਸੀਂ ਮੇਰੇ ਨਾਲ ਚੱਲ ਲੈਨਾ, ਤੇ। ਸਾਸ ਸ਼੍ਰੀ ਕਾਲ ਜੀ-ਸਾਸ ਸ਼੍ਰੀ ਕਾਲ ਠੀਕ ਏ ਜੀ, ਠੀਕ।